ਹੈਲੋ
ਸਤਿ ਸ਼੍ਰੀ ਅਕਾਲ, ਭੈਣ ਜੀ ਜੀ
ਸਤਿ ਸ੍ਰੀ ਅਕਾਲ ਜੀ, ਹੋਰ ਠੀਕ ਹੋ
ਹਾਂਜੀ ਵਧੀਆ, ਤੁਸੀਂ ਸੁਣਾਓ
ਬਸ ਵਧੀਆ, ਮੈਂ ਠੀਕ ਹਾਂ, ਤੁਸੀਂ ਸੁਣਾਓ ਘਰ ਪਰਿਵਾਰ ਸਭ ਠੀਕ ਨੇ,
ਹਾਂ ਹਾਂਜੀ ਸਭ ਵਧੀਆ ਹੋਰ ਘਰ ਬੱਚੇ ਵਗੈਰਾ ਵੱਡੇ ਤਿੰਨ ਠੀਕ
ਹਾਂਜੀ ਹਾਂਜੀ, ਸਭ ਠੀਕ ਨੇ
ਮੈਂ ਸੁਣਿਆ ਸੀ ਨਾ ਅੰਕਲ ਜੀ ਤਬੀਅਤ ਤੇ ਅੰਕਲ ਤਬੀਅਤਾ ਵੀ ਢਿੱਲੀ ਸੀ ਨਾ, ਤੁਸੀਂ ਉਦੋਂ ਮੈਂ ਦੱਸਿਆ ਸੀ ਮੈਨੂੰ ਤੇ ਮੈਂ ਕਿਹਾ ਸੀ, ਚੱਲ ਫੋਨ ਕਰਕੇ ਪੁੱਛਦੀ ਹਾਂ ਠੀਕ ਨੇ ਹੁਨ ਅੰਕਲ
ਹਾਂਜੀ, ਹੁਣ ਤੇ ਫਰਕ ਬਸ ਉਹ ਨਾ ਤੁਹਾਨੂੰ ਪਤਾ ਹੀ ਹੈ‌ ਹਾਰਟ ਦੀ ਪ੍ਰੋਬਲਮ ਨੂੰ ਨਾ ਤੇ ਦਿੱਕਤ ਰਹਿੰਦੀ ਹੈ। ਹੁਣ ਨਾ ਸਰੀਰ ਜਿਸ ਤਰ੍ਹਾਂ ਤੁਹਾਨੂੰ ਪਤਾ ਭਾਰੀ ਸ਼ਰੀਰ ਤੁਰਿਆ ਫਿਰਿਆ ਵੀ ਨਹੀਂ ਇੰਨਾ ਜਾਂਦਾ। ਵੀਕਨੈਸ ਬੜੀ ਰਹਿੰਦੀ ਓਹਨਾਂ ਨੂੰ ਨਾ ਹਾਂ ਹਾਂ, ਬਸ ਪਿੱਛੇ ਗਿਰ ਗਏ ਸਨ ਤੇ ਉਸ ਤੋਂ ਬਾਅਦ ਹੁਣ ਨਾ ਤੁਰਦੇ ਨੀ ਹੈਗੇ ਇਨਾ ਮਤਲਬ ਜਾਂਦੇ ਨੇ ਵਾਸ਼ਰੂਮ ਤੱਕ ਗਏ‌ ਤੇ ਆਪਣਾ ਬਸ ਹਾਂਜੀ
ਅੱਛਾ ਚਲੋ ਵਾਸ਼ਰੂਮ
ਉਹ ਤੇ ਠੀਕ ਹੈ ਹਾਂਜੀ ਹਾਂਜੀ ਹਾਂ ਵਾਸ਼ਰੂਮ ਚਲੇ ਜਾਂਦੇ ਨੇ, ਬਸ ਬੈਠੇ ਰਹਿੰਦੇ ਨੇ, ਕਿੱਥੇ ਜਾਣਾ ਪਹਿਲੇ ਗੁਰਦੁਆਰੇ ਜਾਂਦੇ ਸੀਗੇ ਕੀਰਤਨ ਕਰਦੇ ਨੇ ਤੁਹਾਨੂੰ ਪਤਾ ਹੀ ਹੈ। ਤੇ ਹੁਣ ਤੇ ਬਿਲਕੁਲ ਨਿਜਾਨ ਹੁੰਦਾ ਹੈਗਾ
ਹਾਂਜੀ ਹਾਂਜੀ
ਹੋਰ ਤੁਸੀਂ ਸੁਣਾਓ
ਮੈਂ ਗੱਲ ਪੁੱਛਾਂ, ਹੋਰ ਆਂਟੀ ਠੀਕ ਹੈ ਵਿੱਚ
ਹਾਂਜੀ, ਉਹ ਵੀ ਠੀਕ ਨੇ ਹਾਂਜੀ ਸਭ ਠੀਕ ਨੇ ਘਰ ਪਰਿਵਾਰ ਵਿਚ ਸਭ ਠੀਕ ਨੇ ਛੁੱਟੀਆਂ ਨੇ ਬੱਚਿਆਂ ਦੀਆਂ ਤੇ ਆਪਣਾ ਸਾਰਾ ਦਿਨ ਇਵੇਂ ਹੀ ਬੀਤ ਜਾਂਦਾ ਏ
ਹਾਂ ਅੱਛਾ, ਅੱਛਾ
ਹਾਂਜੀ, ਤੁਸੀਂ ਸੁਣਾਓ ਗਏ ਨਹੀਂ ਕਿੱਥੇ ਘੁੰਮਣ ਫਿਰਨ
ਤੇ ਉਹ ਸਾਡੇ ਹਾਂ, ਨਹੀਂ ਹਾਲੇ ਨਹੀਂ ਗਏ, ਬਸੀ ਨੈਕਟਕ ਪ੍ਰੋਗਰਾਮ ਤੁਡੇ ਵੱਲ ਆਉਂਦਾ।
ਅੱਛਾ ਅੱਛਾ, ਚਲੋ ਵਧੀਆ ਤੇ ਆਓ ਤੁਸੀਂ ਕਦੋਂ ਆ ਰਹੇ ਹੋ
ਬਸ ਆ ਜਾਣਾ ਦੇਖੋ ਤੁਹਾਡੇ ਕੋਲ ਪਹੁੰਚ ਜਾਂਗੇ ਬਸ ਤੁਸੀਂ ਇੰਤਜ਼ਾਰ ਰੱਖਣਾ ਸਰਪ੍ਰਾਈਜ਼ ਈ ਦਾਂ ਗੇ ਹੁਨ ਤਾ, ਬਸ ਐ ਤੁ ਆਨੂੰ ਔਦਾਂ ਹਿੰਟ ਦੇਤੀ ਆ ਰੇ ਆਂ, ਹੁਣ ਜਦੋਂ ਆਵਾਂਗੇ ਸਰਪ੍ਰਾਈਜ਼ ਈ ਐ, ਤੁ ਆਡੇ ਵਾਸਤੇ।
ਅੱਛਾ- ਅੱਛਾ, ਚਲੋ ਜੀ ਵਧੀ ਐ। ਹੋਰ ਕੀ ਤਿਆਰੀਆਂ ਕਰੀਏ, ਅਸੀਂ ਫਿਰ, ਤੁਸੀਂ ਐਂ ਨਾ ਹੋਵੇ, ਕਿ ਤੁਸੀਂ ਇੱਕੋ ਦਮ ਈ ਧਾਵਾ ਬੋਲੋ।
ਜੀ
ਤੁਸੀਂ ਆਨਾ ਐ ਨਾ ਜਦੋਂ, ਹਾਂਜੀ, ਤੁਸੀਂ ਜਦੋਂ ਆਔਗੇ ਦੱਸ ਕੇ ਆਨਾ, ਕਿਥੇ ਤਿਆਰੀ ਤੇ
ਨਈ -ਨਈ ਕੋਈ ਗੱਲ ਨੀ ਕਰ ਦਾਂਗੇ, ਫੋਨ। ਕਰ ਦਾਂਗੇ, ਇੱਕ ਵਾਰ ਇੱਕ ਦਿਨ ਰਾਤ ਪੈਲੇ ਨਾ, ਰਾਤ ਨੂੰ ਫੋਨ ਕਰਦਾਂਗੀ, ਕਿ ਸਵੇਰੇ ਆਪਾਂ ਆ ਰੇ ਆ ਤੁਆਡੇ ਘਰ ਤੇ, ਤੁਸੀਂ ਤਿਆਰੀ ਕਰ ਲੇਨਾ।
ਅੱਛਾ -ਅੱਛਾ, ਚਲੋ ਮੈਂ ਨਾ ਬੱਚਿਆਂ ਨੂੰ ਦੱਸਾਂਗੀ ਕਿ ਤੁਸੀਂ ਆ ਰੇ ਔ।
ਹਾਂ, ਬੱਚਿਆਂ ਨੂੰ ਨਾ ਦੱਸਣਾ ਸਰਪ੍ਰਾਈਜ਼। ਹਾਂ, ਨੀ ਐ ਗੱਲ ਤੇ ਸ ਈ ਕ ਈ। ਹੋਰ ਸੁਣਾਓ। ਮੈਂ ਤੁਹਾਨੂੰ ਪੁੱਛਣਾ ਸੀਗਾ ਕੀ ਕਹਿੰਦੇ ਨੇ, ਹੋਰ ਕੁਛ ਚਾ ਈ ਦਾ ਸਣੀ ਸੀਮੈਂ ਕੈਯਾ ਆਨਾ ਦੱਸੋ ਕੋਈ ਚੀਜ਼ ਦੀ ਲੋੜ ਹੈਗੀ ਤੇ ਤੁਹਾਨੂੰ,
ਅੱਛਾ, ਨ ਈ ਮੈਂ ਤੁਆਨੂੰ ਹਾਂ। ਪਿਛਲੀ ਵਾਰ ਕਿਯਾ ਸੀ ਨਾ ਤੁਸੀਂ, ਤੁ ਆਡੇ ਔਥੇ ਇੱਕ ਨਾਲ ਸ਼ੋਪ ਸੀ। ਤੁਸੀਂ ਪਿਛਲੇ ਸਾਲ ਆਏ ਸੀ। ਇਹ ਪਿਛਲੇ ਸਾਲ ਸੋਹਰੀ, ਕੈਰੀ ਆਂ ਤੁਸੀਂ ਐਨ ਪਿੱਛੇ ਆਏ ਸੀਗੇ।
ਮੈਰਿਜ ਤੇ ਆਈ ਸੀ ਨਾ। ਹਾਂ, ਔ। ਔ ਮੈ ਮੈਰਿਜ ਤੇ, ਔ ਪੁੱਛਾ ਜੇੜੀ ਮੈਂ ਡੇਲੀ ਰੂਟੀਨ ਏਥ ਪਾ ਕੇ ਆਈ ਸੀਗੀ।
ਤੁਸੀਂ ਪਾ ਕੇ ਆਏ ਸੀ। ਇੱਕ ਡੈਨਿਮ ਦੀ ਕੁੜਤੀ ਵੀ ਪਾ ਕੇ ਆਏ ਸੀ ਤੁਸੀਂ,
ਹਾਂਜੀ -ਹਾਂਜੀ
ਔ ਮੈਨੂੰ ਬੜੀ ਪਸੰਦ ਆਈ ਸੀ। ਮੈਂ ਤੁਆਨੂੰ ਕਿਯਾ ਸੀ, ਤੁਸੀਂ ਮੈਨੂੰ ਭੇਜਣਾ। ਹੁਣ ਤੁਸੀਂ ਨਾ ਖਾਲੀ ਹੱਥ ਨੀ ਆਨਾ ਹੈਗਾ। ਮੇਰੇ ਸਤੇ ਸੇਮ ਕੁੁਰਤੀ ਲੈ ਕੇ ਲੇ ਆਨੀ ਹੈ। ਹਾਂਜੀ,
ਜਰੂਰ ਜਰੂਰ ਲੈ ਆਵਾਂਗੀ, ਹੋਰ ਦੱਸੋ ਤੁਸੀਂ ਡਰੈਸ ਵਗੈ ਪਾ ਲੈਂਦੇ ਜਿਵੇਂ ਡਰੈੱਸ ਵਗੈਰਾ ਲੈ ਆਵਾ ਤੁ ਆਡੇ।
ਹਾਂ, ਔਈਯੋ ਨਹੀਂ ਕੋਈ ਨੀ ਤੁਸੀਂ ਔਈਯੋ ਲੈ ਅਣਾ। ਕੋਈ ਤੁਸੀਂ ਜਿਆਦਾ ਖੇਚਣ ਨਾ ਕਰੋ। ਹਾਂ, ਫੇਰ ਤੁ ਆਡੇ ਭਾਜੀ ਵੀ ਬੋਲਣਗੇ। ਕਿ ਭੈਣ ਨੂੰ ਤਾਂਗ ਕੀਤਾ ਤੂੰ, ਅ ਹਹ ਹਹ ਹਂ।
ਹਾਂ ਨਈ- ਨਈ। ਹੋਰ ਤੁਸੀਂ ਦੱਸੋ, ਹੋਰ ਕੁਝ ਖਾਣ ਪੀਣ ਚ ਤਾਨੂੰ ਕੋਈ ਪਸੰਦ ਹੋਏ ਦੱਸੋ ਲੈ ਆ ਦੀਂ।
ਨਈ-ਨਈ ਕੋਈ ਨ ਤੁਸੀਂ ਆਓ, ਬਾਕੀ ਕੁੜਤੀ ਤੇ ਮੈਂ ਤੁਹਾਨੂੰ ਪਿਛਲੀ ਵਾਰ ਈ ਕਿਯਾ ਸੀਗਾ ਤੁਸੀਂ ਲੈ ਕੇ ਆਣਾ।
ਹਾਂ ਨੀ ਮੈਂ ਜ਼ਰੂਰ, ਇੱਕ ਵਾਰੀ ਮੈਂ ਮਾਰਕੀਟ ਜਾਣਾ ਹੈ ਬੱਚਿਆਂ ਦੇ ਵੀ ਲਿਆਣੇ ਆ। ਤੇ ਫਿਰ ਮੈਂ ਜਰੂਰ ਪਤਾ ਕਰ ਆਵਾਂਗੀ, ਜੇਤੇ ਮੈਨੂੰ ਸੇਮ ਮਿਲ ਗਈ ਤੇ ਠੀਕ ਹੈ। ਸਾਡੇ ਏਥੇ ਸ਼ੂਤ ਤਾ ਵੈਸੇ ਇੰਨਾ ਖ਼ਾਸ ਤਾ ਨੀ ਹੋਗੀਵ ਮਿਠਾਈਆਂ ਤਾਂ ਸੇਮ ਔਹੀ ਨ ਸਗੋਂ। ਹਮ, ਇੱਕ ਪੇੜੇ ਇੱਥੇ ਦੇ ਸ਼ੈਦ ਮਸ਼ੂਰ ਨੇ ਕੈਂਦੇ ਨੇ,
ਅੱਛਾ।
ਪੇੜੇ ਹੁੰਦੇ ਨਾ, ਇੱਕ ਚੋਕਲੇਟ ਵਾਲੀ ਬਰਫ਼ੀ ਹੋਂਦੀ। ਇੱਕ ਪੇੜੇ ਨੇ ਮਸ਼ਹੂਰ ਸਾਡੇ ਇੱਥੇ ਬੋਤ ਮਸ਼ੂਰ। ਔ ਲੈਵਾਂਗੇ, ਫਿਰ ਹਾਂਜੀ।
ਹਾਂਜੀ ਲੈ ਨਾ
ਹੋਰ ਤੁਸੀਂ ਸੁਣਾਓ
ਬਸ ਫੇਰ ਆਓਗੇ ਫੇਰ ਪਲੈਨ ਕਰਾਂਗੇ ਕਿੱਥੇ ਘੁੰਮਣ ਫਿਰਨ ਦਾ ਪੋਂਟਾ ਸਾਹਿਬ ਚੱਲਾਂਗੇ
ਹਾਂਜੀ ਮੈਂ ਤੁਹਾਨੂੰ ਕਹਿ ਰਹੀ ਸੀ ਕਿ ਅਸੀਂ ਤੋਂ ਆਣੈ ਨਾ ਤੇ ਤੁਸੀਂ ਸਬ ਰੇਡੀ ਮਤਲਬ ਖਾਣਾ ਪੀਣਾ ਖਾ ਕੇ ਟਾਇਮ ਨਾਲ ਇੱਕ ਚਲੋ ਤੁਹਾਡੇ ਨਾ ਪੋਟਾ ਸਾਹਿਬ ਦਾ ਤੇ ਉਸ ਦਿਨ ਅਸੀਂ ਪੋਟਾ ਸਾਹਿਬ ਜਾਵਾਂਗੇ ਤੇ ਨਾਲੇ ਅੱਗੇ ਹਾਂ ਹਾਂ ਨੀ ਮੈਂ ਤੁ ਤਾਂ ਹੀ ਪੁੱਛਣਾ ਸੀਗਾ ਮੈਂ ਤੁਹਾਨੂੰ ਕਿਹਾ ਵੀ ਸੀ ਲਾਸਟ ਟਾਈਮ ਵੀ ਮੈਂ ਕਿਹਾ ਸੀ ਭਾਜੀ ਨਾਲ ਗੱਲ ਹੋ ਗਈ ਸੀ ਨਾ ਤੁਹਾਡੀ ਕਿ ਜਾਣੈ ਅਸੀ ਮੈਂ ਕਿਹਾ ਤੁਸੀਂ ਕਹਿੰਦੇ ਸੀ ਮੈਂ ਦੱਸਾਂਗੀ ਪੁੱਛ ਕੇ
ਹਾਂਜੀ ਨਹੀਂ ਉਹ ਤੇ ਕਹਿ ਰਹੇ ਸੀ ਚੱਲਾਂਗੇ ਕੋਈ ਉਹ ਨਹੀਂ ਹੈ
ਹਾਂ ਮੈਂ ਤਾਂਹੀ ਕਿਹਾ ਮੈਂ ਕਿਹਾ ਚਲੋ ਦੱਸਦਾ ਨਾ
ਘੁਮਾ ਕੇ ਲਿਆਵਾਂਗੇ ਪੋਂਦਾ ਸਾਹਿਬ ਗੁਰਦੁਆਰਾ ਇੱਥੇ ਉੱਧਰ ਵੀ ਲੈ
ਹਾਂਜੀ ਹ ਹਾਂਜੀ ਮੈਂ ਜਾਣਾ ਕਾਫੀ ਟਾਈਮ ਹੋ ਗਿਐ ਟਾਈਮ ਪਹਿਲੇ ਮਤਲਬ ਮੈਂ ਗਈ ਸੀਗੀ ਤੇ
ਅੱਛਾ
ਮਤਲਬ ਹਾਂ ਹੁਣ ਕਾਫ਼ੀ ਟਾਈਮ ਹੋ ਗਿਆ ਸੀ ਮੈਂ ਕਿਹਾ ਹੁਣ ਜਦੋਂ ਗਏ ਨਾ ਤੇ ਜ਼ਰੂਰ ਹੋ ਕੇ ਆਵਾਂਗੇ
ਹਾਂ ਜ਼ਰੂਰ ਲੈ ਕੇ ਜਾ ਕਿਉਂਕਿ ਸਾਨੂੰ ਵੀ ਕਾਫੀ ਟੈਮ ਹੋ ਗਿਆ ਗਏ ਉੱਧਰ ਨਾ ਅਸੀਂ ਪੋਂਟਾ ਸਾਹਿਬ ਜਾਂਨੇ ਆਂ ਉੱਧਰ ਦਾ ਕੀ ਫੇਰ ਓਧਰੋਂ ਹੀ ਆ ਜਾਈਦੈ ਵਾਪਸ ਤੇ ਬੱਚੇ ਸੋ ਕਹਿੰਦੇ ਨੇ ਅੱਗੇ ਚਲੋ ਕਿਉਂਕਿ ਟਾਈਮ ਹੀ ਨੀ ਹੋਂਦਾ ਫੇਰ ਹਾਂਜੀ ਫੇਰ ਸਵੇਰੇ ਨਾ ਲੇਟ ਵੀ ਹੋ ਜਾਂਦੇ ਨਾ ਲੇਟ ਨਿਕਲਦੇ ਆ ਤੇ ਫੇਰ ਲੇਟ ਹੋ ਜੀ ਦੈ ਫੇਰ ਘਰ ਪ ਵੀ ਹੁੰਂਦਾ ਇਹਨਾਂ ਨੂੰ ਹਾਂਜੀ ਅਸੀਂ ਇਸ ਵਾਰ ਜਲਦੀ ਚੱਲਾਂਗੇ ਸਵੇਰੇ ਤੇ ਪੋਂਦਾ ਸਾਹਿਬ ਗੁਰਦੁਆਰੇ ਵੀ ਹੋ ਕੇ ਆਏਹੋ ਉਹ ਬੜਾ ਸੋਹਣਾ ਗੁਰਦੁਆਰਾ ਉਹ ਵੀ
ਹਾਂਜੀ ਮੈਂ ਤੁਹਾਨੂੰ ਦੱਸਿਆ ਮੈਂ ਇੱਕ ਵਾਰ ਗਈ ਸੀ ਬਟ ਉਹ ਕਾਫ਼ੀ ਟਾਈਮ ਹੋ ਗਿਆ ਤੇ ਉਦੋਂ ਨਾਲੇ ਬੇਟਾ ਛੋਟਾ ਸੀ ਨਾ ਥੋੜ੍ਹਾ ਤੁਹਾਨੂੰ ਪਤੈ
ਕਾਫੀ ਹੁਣ ਤੇ ਕਾਫੀ ਸੋਹਣਾ ਬਣ ਗਿਐ
ਹਾਂ ਨਹੀਂ ਮੈਂ ਜ਼ਰੂਰ ਦਰਸ਼ਨ ਕਰਕੇ ਆਨਾਂ ਮੈਂ ਕਿਹਾ ਐਤਕੀ ਹੁਣ ਜਾਣਾ ਨਾ ਤੇ ਇੱਥੇ ਜ਼ਰੂਰ ਅਸੀਂ ਹੋ
ਹਾਂਜੀ -ਹਾਂਜੀ ਜਿਹੜੀ ਸੰਗਤ ਨਾਨਕ ਸਰ ਨੀ ਜਾਂਦੀ ਨਾ ਜਿਵੇਂ ਕਈ ਸੰਗਤ ਨਾਨਕਸਰ ਜਾਂਦੀ ਏ ਇੱਥੋਂ ਸਾਡੇ ਤੇ ਉਹ ਉੱਧਰ ਨੀ ਜਾਂਦੇ ਫੇਰ ਸਾਰੇ ਇੱਧਰ ਹੋ ਕੇ ਆਂਦੇ ਨੇ
ਅੱਛਾ ਪੋਂਦਾ ਸਾਹਿਬ
ਹਾਂ ਪੋਂਦਾ ਸਾਹਿਬ ਜਾਂਦੀ ਸੰਗਤ ਸਾਡੇ ਇੱਥੋਂ ਵੀ ਜਾਂਦੇ ਨੇ ਨਾ ਜਾਂਦੇ ਨੇ
ਠੀਕ ਹੈ
ਹਾਂਜੀ
ਤੁਹਾਡੇ ਤੇ ਮੈਂ ਸੁਣਿਐ ਬੜੀ ਸੰਗਤ ਜਾਂਦੀ
ਹਾਂਜੀ ਸਾਡੇ ਇੱਥੇ ਸੰਗਤ ਹਾਂ ਬੜਾ ਮੰਨਦੇ ਨੇ ਆਪਣਾ ਜਾਈਦੈ ਸਾਨੂੰ ਵੀ ਕਾਫੀ ਟੈਮ ਹੋ ਗਿਐ ਤੁਹਾਡੇ ਨਾਲ ਚਲੋ ਤੁਹਾਡੇ ਸੰਗ ਅਸੀਂ ਵੀ ਹੋਵਾਂਗੇ
ਆਹ ਨਹੀਂ ਨਹੀਂ ਜ਼ਰੂਰ- ਜ਼ਰੂਰ
ਹਾਂਜੀ ਰਵਾਂਗੇ ਇੱਥੇ ਵੀ ਕਾਫ਼ੀ ਜਗ੍ਹਾ ਤੁਹਾਨੂੰ ਲੈ ਕੇ ਜਾਵਾਂਗੇ
ਅੱਛਾ-ਅੱਛਾ
ਹਾਂਜੀ
ਘੁੰਮਨਾ ਵੇ ਘੁਮਾਨ ਮਤਲਬ ਦੇਖੋ ਹਰ ਵਾਰ ਆਂਨੇ ਆਂ ਅਸੀਂ ਬਸ ਸਾਡਾ ਕੋਈ ਨਾ ਕੋਈ ਲੈ ਮਤਲਬ ਤੁਾਨੂੰ ਪਤਾ ਈ ਐ ਹੁਨ ਸਾਡੇ ਏਥੇ ਰੈਲੇਟਿਵ ਬੋਤ ਹੈਗੇ ਆ ਸਾਡੇ ਏਦਰ ਤੇ ਫਿਰ ਮੈਨੂੰ ਬਸ ਤਾਂਈ ਮੈਂ ਨਾ ਬਿਜ਼ੀ ਹੋ ਜਾਨੀ ਆ ਥੋੜ੍ਹੀ ਦੇਰ-ਦੇਰ ਸਾਰਿਆਂ ਕੋਲ ਜਾਨਾ ਹੁੰਦਾ, ਸਾਡਾ ਟਾਈਮ ਫਿਰ ਨਾ ਇਵੀਂ ਨਿਕਲ ਜਾਂਦਾ। ਤੁਹਾਡੇ ਕੋਲ ਵੀ ਬੈਨਦਾ ਟਾਈਮ ਈ ਨਈ ਲੱਗਦਾ ਸਾਨੂੰ। ਸਗੋਂ ਮੇਰੀ ਫਰੈਂਡ ਤਾਨੂੰ ਪਤਾ ਆਪਨੀ ਸਾਡੀ ਫਰੈਂਡ
ਤੁਸੀਂ ਪੈਲੀ ਗੱਲ ਨਾ ਤੁਸੀਂ ਜਦੋਂ ਆਨਾ ਐ ਨਾ ਤੇ ਤੁਸੀਂ ਆਪਣੇ ਰਿਸ਼ਤੇਦਾਰਾਂ ਬਾਰੇ ਵੇਖਣਾ ਬਾਦ ਚੋਂ ਪੈਲੇ ਤੁਸੀਂ ਸਾਡੇ ਕੋਲ ਰਹਿਨਾ ਤੇ ਅਸੀਂ ਤਾਨੂੰ ਘੁਮਾਵਾਂ ਫਿਰਾਵਾਂਗੇ।
ਨਈ-ਨਈ ਐਤਕੀ ਹੁਨ ਏਹੀਏ ਸੋਚੇਆ ਦਾ ਮੈਂ
ਹਾਂ
ਨਈ ਜਾਨਾ ਐ
ਤੁਸੀਂ ਰੋ ਆਪਨਾ ਹਾਂ
ਨਈ ਐਤਕੀ ਮੈਂ ਕਾਫ਼ੀ ਸਾਡੇ ਓ ਮੇਰੇ ਦੀਦੀ ਨੇ ਨਾ ਤਹਾਨੂੰ ਪਤਾ ਈ ਐ ਦੀਦੀ ਦੀ ਕੁੜੀ ਦੀ ਵੀ ਹੁਨ ਨਵੀਂ-ਨਵੀਂ ਮੈਰਿਜ ਹੋਈ ਐ ਓਨਾਂ ਨੂੰ ਵੀ ਮੈਂ ਐਤਕੀ ਕੇ ਮਿਲ ਕੇ ਆਣਾ। ਤੁਸੀਂ ਵੀ ਨਾਲ ਚੱਲਨਾ। ਹਾਂ ਨਈ ਓ ਵੀ ਓਹ ਨਰਾਜ਼ ਹੋ ਰਹੇ ਸੀ ਹਾਂ ਓ ਕੈਂਦੇ ਵੀ ਹੁਣ ਤੁ
ਅੱਛਾ ਨਈ ਓ ਦੇਖੋ ਹਰ ਕਿਸੇ ਨੂੰ ਹੁੰਦਾ ਕਿ ਮਿਲ ਕੇ ਜਾਨ ਸਾਨੂੰ।
ਹਾਂਜੀ-ਹਾਂਜੀ।
ਹਾਂ ਤੇ ਤੁਸੀਂ ਹੋ ਕੇ ਆਨਾ ਨਈ ਮੈਂ ਚੱਲਾਂਗੀ ਤੁਆਡੇ ਨਾਲ।
ਨਈ ਤੁਸੀਂ ਨਾਲ ਚੱਲਨਾ ਨਾ ਫਿਰ ਥੋੜਾ ਚਲੋ ਨਾਲ ਜਾਓਗੇ ਅੱਛੀ ਗੱਲ ਐ ਨਾ ਤਹਾਨੂੰ। ਤੁਸੀਂ ਵੀ ਹੋ ਆਓਗੇ ਹੋਰ ਕੀ, ਤੇ ਹੋਰ
ਮਿਲਦੇ ਰੈਂਦੇ ਸਾਨੂੰ ਤੇ।
ਹਾਂ ਨੀ ਚਲੋ ਫੇਰ ਵੀ ਸਾਡੇ ਨਾਲ ਵੀ ਘੁੰਮ ਫਿਰ ਆ ਹਾਂ ਨੀ ਚਲੋ ਅੱਛੀ ਫੈਮਿਲੀ ਵਦੀਆ ਸਗੋ ਕਿਆ ਦਿਲ ਲੱਗਾ ਰੈਂਦਾ ਨਾਲੇ ਮੈਂ ਕਿਹਾ ਚਲੋ ਹੋ ਆਵਾਂਗੇ ਕਲ ਨੂੰ ਚਲੋ ਅਸੀ ਜਾਵਾਂਗੇ ਤੇ ਅਗਲੇ ਆਂਦੇ ਨੇ ਐਵੇਂ ਈ ਹੁੰਦਾ।
ਹਾਂਜੀ ਓ ਤੇ ਗੱਲ ਹੈਗੀ ਬਿਲਕੁਲ ਸਈ ਗੱਲ ਐ ਆਪ ਜੀ ਦੀ।
ਹਾਂ ਕੋਈ ਨੀ ਬਸ ਬਨਾ ਲੈਣਾ ਪ੍ਰੋਗਰਾਮ, ਤੁਆਡੇ ਕੋਲ ਬਸ ਆ ਰਏ ਆਂ ਤਿਆਰੀ ਹੋ ਰਈ ਐ ਮੈਂ ਵੈਸੇ ਮੈਂ ਪੈਕਿੰਗ ਤਾਂ ਕਰ ਲਿਤੀ ਏ ਥੋੜੀ ਬੋਤ ਰੈ ਗੀ ਏ। ਬਸ ਮਾਰਕਿਟ ਆਲਾ ਕੰਮ
ਚਲੋ ਵੈਸੇ ਨਾ ਤੁਸੀਂ ਚੰਗਾ ਕੀਤਾ ਮੈਨੂੰ ਦੱਸਤਾ। ਮੇਰੀ ਸਲਾਅ ਵੈਸੇ ਹਾਂ ਅਸੀਂ ਸੁ਼ਕਰ ਪਤਾ ਸੋਚਦੇ ਈ ਪਏ ਸੀ ਕਿੱਥੇ ਜਾਣ ਦਾ ਪਰ ਹੁਨ ਤੁਸੀਂ ਆ ਰਏ ਓ ਅਸੀਂ ਨੀ ਜਾਵਾਂਗੇ ਹੁਨ ਅਸੀਂ ਨਾ
ਹਾਂ ਚਲੋ ਮੈਂ ਤਾਂਈ ਫ਼ੋਨ ਕੀਤਾ ਸੀ ਮੈਂ ਕਿਆ ਕਈ ਵਾਰ ਹੁੰਦਾ ਨਾ ਸਲਾਅ ਬਨਾ ਲੀਏ ਤੁਸੀਂ ਕਿਤੇ ਹੋਰ ਜਾਣਾ ਹੋਏ, ਤੇ ਤੁਸੀਂ ਨੈਕਸਟ ਵੀਕ ਦਾ ਰੱਖ ਲੈਨਾ ਪ੍ਰੋਗਰਾਮ
ਹਾਂਜੀ ਕੋਈ ਨੀ ਸਾਨੂੰ ਕੋਈ ਨੀ ਹੈਗਾ ਹਾਂਜੀ-ਹਾਂਜੀ ਤੁਆਡਾ ਤੇ ਚਲੋ ਫਾਈਨਲ ਤੁਸੀਂ ਆਨਾ ਏ। ਨਾਲ ਦੇਖੋ ਕਿੱਥੇ ਜਾਨਾ ਐ, ਹਾਂਜੀ ਆਪਨੇ ਘਰਾਂ ਚ ਈ ਜਾਇਆ ਜਾਂਦਾ ਏ। ਮੰਮੀ ਪਾਪਾ ਵੀ, ਹਾਂਜੀ। ਠੀਕ ਐ ਓਕੇ ਚੰਗਾ ਜੀ ਸਸ ਰੀ ਕਾਲ।